ਹੈਲੋ! ਹਾਂਜੀ, ਸਸਰੀ ਕੱਲ। ਜੀ। ਹੋਰ, ਕੀ ਹਾਲ ਚਾਲ ਜੀ?
ਬਸ ਵਧੀਆ ਜੀ।
ਕੀ ਕਰਦੇ ਪਏ ਸੀ?
ਬੱਸ ਫ੍ਰੀ ਬੈਠੇ ਦੇ ਸੀ।
ਅੱਛਾ ਹੋਰ ਸੁਣਾਓ ਵਧੀਆ ਕਰ ਸਬ ਬਸ ਅੱਛਾ ਮੈਂ ਐਕਚੁਲੀ ਤੁਹਾਡੀਆਂ ਫੋਟੋਆਂ ਦੇਖੀਆਂ ਸੀ ਬਹੁਤ ਸਾਰੀਆਂ ਉਹਦੇ ਵਿੱਚ ਮੈਂ ਦੇਖਿਆ ਕਿ ਤੁਸੀਂ ਬੜੇ ਸੋਹਣੇ ਸੋਹਣੇ ਸੂਟ ਪਾਂਦੇ ਹੋ ਤੁਹਾਡੇ ਸੂਟ ਬੜੇ ਸੋਹਣੇ ਹੁੰ ਦੇ ਨੇ ਤੁਸੀਂ ਕਿੱਥੋਂ ਖ਼ਰੀਦੇ ਹੋ ਸੂਟ ਇਹ
ਮੈਂ ਤੇ ਜੀ ਜਿਹੜੇ ਸੂਟ ਐ ਨਾ ਮੈਂ ਐਥੋਂ ਹੀ ਆਪਣੇ ਸ਼ਹਿਰੋਂ ਹੀ ਲਿਆਨੀ ਹਾਂ ਤੇ ਮੈਂ ਕਦੀ ਬਾਹਰ ਨੀ ਖਰੀਦ ਮੈਂ ਨਾ ਕਦੀ ਮਤਲਬ ਕਿ ਕਦੀ ਕਿਤੇ ਕਿੱਦੋ ਖਰੀਦਿਆ ਮੈਂ ਸਾਡੇ ਇੱਥੇ ਆਪਣੇ ਸ਼ਹਿਰ ਹੀ ਬੜਾ ਵਧੀਆੱ ਕਪੜਾ ਮਿਲਦਾ ਮੈਂ ਇੱਥੋਂ ਹੀ ਲੈੈਂ ਲੈਣੀ ਹਾਂ
ਹੱਮ ਤੁਹਾਡੇ ਸੂਟਾਂ ਦੇ ਡਿਜ਼ਾਇਨ ਬੜੇ ਅੱਛੇ ਹੁੰਦੇ ਨੇ ਮੈਂ ਦੇਖਿਆ ਫੋਟੋਆਂ ਵਿੱਚ ਮਤਲਬ ਵਧੀਆ-ਵਧੀਆ ਡਿਜ਼ਾਇਨ ਹੁੰਦੇ ਏਧਰ ਪਲਾਜ਼ੋ ਦੇ ਡਿਜਾਇਨ ਉਹ ਸੂਟਾਂ ਦੇ ਅਸੀਂ ਡਿਜਾਇਨ ਫੈਬਰਿਕ ਵੀ ਬੜਾ ਅੱਛਾ ਹੁੰਦਾ ਏ ਬਸ
ਉਹਨ ਮੇਰੇ ਮਤਲਬ-ਮਤਲਬ ਮੈਂ ਆਪ ਸਟਿੱਚ ਕਰਦੀ ਹਾਂ ਤੇ ਉਹਨੂੰ ਡਿਜ਼ਾਇਨ ਵਗੈਰਾ ਵੀ ਮੈਂ ਕਰਦੀ ਹਾਂ ਖੁਦ ਹੀ ਮਤਲਬ ਸੋਚ ਲੈਂਨੀ ਆਂ ਮੈਂ ਇਸ ਆਂ ਮਤਲਬ ਕਿ ਕਿਸ ਤਰ੍ਹਾਂ ਨੂੰ ਡਿਜ਼ਾਇਨ ਕਰਵਾਉਣਾ ਹੈ। ਕਿੱਦਾਂ ਇਹਨੂੰ ਮੈਂ ਐਸ ਕਮੀਜ਼ ਨਾਲ ਕੀ ਝੱਲੇ ਆ ਹਰ ਚੀਜ਼ ਮੈਂ ਮਤਲਬ ਸੂਟ ਦੇ ਨਾਲ ਪਹਿਲੇ ਸੈਟਿੰਗ ਕਰਕੇ ਰੱਖੀ ਹੁੰਦੀ ਏ।
ਅੱਛਾ, ਅੱਛਾ, ਅੱਛਾ ਤੁਹਾਡੇ ਸੂਟ ਕਿਉਕਿ ਮੈਨੂੰ ਅੱਛੇ ਲੱਗਦੇ ਨੇ, ਮੈਂ ਜਦੋਂ ਵੀ ਦੇਖੇ ਫੋਟੋਜ਼ ਵਗੈਰਾ ਚ ਜਾਂ ਜਿੱਥੇ ਵੀ ਦੇਖੇ ਨਾ ਸੂਟਾਂ ਦਾ ਫੈਬਰਿਕ ਵੀ ਅੱਛਾ ਲੱਗਦਾ ਡਿਜ਼ਾਇਨ ਵੀ ਕਿਉਕਿ ਸਾਡੇ ਸ਼ਹਿਰ ਵਿੱਚ ਤੇ ਨਹੀਂ ਮਿਲਦੇ ਹੈਗੇ ਇਹੋ ਜਿਹੇ ਸੂਟ ਨਾ ਹੀ ਇਹੋ ਜਿਹਾ ਕੱਪੜੇ ਕੱਪੜਾ ਮਿਲਦੈ ਤੇ ਨਾ ਹੀ ਕੋਈ ਐੋ ਦੀ ਡਿਜ਼ਾਇਨਿੰਗ ਕਰਦਾ ਵਾ ਤੇ, ਤੇ ਇਸ ਕਰਕੇ ਮੈਨੂੰ ਜਿਹੜੇ ਆ ਤੁਹਾਡਾ ਉੱਥੋਂ ਦਾ ਬਹੁਹਤ ਅੱਛਾ ਲੱਗਦਾ ਵਾ ਡਿਜਾਇਨਿੰਗ ਸਿਸਟਮ ਵੀ ਤੇ ਸੂਟਾਂ ਦਾ ਮਤਲਬ ਓਨੂੰ ਬੜਾ ਅੱਛਾ ਲੁਕ ਦਿਤਾ ਗਿਆ ਹੁੰਦਾ। ਇੱਕ ਪੰਜਾਬੀ ਲੁੱਕ ਦੇ ਵਿੱਚ ਆਉਂਦੇ ਪੈ ਤੇ ਸਾਡੇ ਇੱਧਰ ਵਾਲੀ ਸਾਈਡ ਤੇ ਇਹੋ ਜਿਹਾ ਕੁਛ ਆਉਂਦਾ ਹੀ ਨੀ ਲੁੱਕ ਨਾ ਹੀ ਕਿਸੇ ਨੂੰ ਸੀਨੇ ਆਉਂਦੇ ਨੇ ਤੁਸੀਂ ਕਦੀ ਮੇਰੀ ਹੈਲਪ ਕਰ ਸਕਦੇ ਹੋ ਕਿ ਮੈਂ ਜਿੱਦਾਂ ਬਈ ਤੁਹਾਨੂੰ ਸੂਟ ਦਾ ਫੋਟੋ ਦਵ ਤੁਸੀਂ ਮੈਨੂੰ ਉਹਨੂੰ ਡਿਜ਼ਾਇਨ ਕਰਕੇ ਦੇ ਦੋ
ਹਾਂਜੀ ਕੋਈ ਗੱਲ ਨਹੀਂ
ਹਾਂਜੀ ਬਸ ਮੈਂ ਇਓ ਪੁੱਛਦੀ ਪਈ ਸੀ ਕਿ ਮੈਂ ਕਿਹਾ ਫੋਨ ਕਰਕੇ ਪੁੱਛਾਂਗੀ ਕਿ ਮੈਂ ਤੁਹਾਡੇ ਸੂਟ ਬੜੇ ਅੱਛੇ ਲੱਗਦੇ ਨੇ ਕਿਸੇ ਵੀ ਵਿਆਹ ਸ਼ਾਦੀ ਵਿੱਚ ਜਦੋਂ ਪਾਏ ਹੁੰਦੇ ਨੇ ਤੇ ਬੜੇ ਸੋਹਣੇ ਲੱਗਦੇ ਨੇ ਸੂਟ ਤੁਸੀਂ ਸੂਟ ਸੇਲ ਵੀ ਕਰਦੇ ਹੋ ਜਾਂ ਫਿਰ ਕੁਛ ਵੀ
ਮੈਂ ਨਾ ਇੱਕ ਮਤਲਬ ਜਿਸ ਤਰ੍ਹਾਂ ਅਸੀਂ ਅਸੀਂ ਮਤਲਬ ਜਿਵੇਂ ਆਪਾਂ ਬੈਠੇ ਹੋਏ ਹਾਂ ਸਾਡੇ ਕੋਲ ਸੂਟ ਆਇਆ ਜਿਹੜੀ ਸੂਟ ਦੇ ਉੱਤੇ ਪਿੱਕ ਬਣੀ ਹੁੰਦੀ ਹੈ ਅਸੀਂ ਉਹਦੇ ਵਿੱਚ ਡਿਜ਼ਾਇਨ ਵੇਖਦੇ ਹਾਂ ਜਿਵੇਂ ਕਿ ਇਹਨੇ ਇਸ ਤਰ੍ਹਾਂ 'ਚ ਬਣਵਾਇਆ ਅਸੀਂ ਮਾਇੰਡ ਵਿੱਚ ਪਹਿਲੇ ਪਿਕਚਰ ਨੂੰ ਕਰ ਲੈਂਦੇ ਹਾਂ। ਕਿ ਇਹਨੂੰ ਇੱਦਾਂ ਦੀ ਇਸ ਡਿਜ਼ਾਇਨ ਨਾਲ ਕ੍ਰੀਏਟ ਕਰਾਂਗੇ ਤੇ ਬਹੁਤ ਵਧੀਆ ਬਣੇਗਾ। ਉਹ ਤੇ ਉਹ ਉਹਦੇ ਅਕੋਰਡਿੰਗ ਟੂ ਫਿਰ ਬਸ ਸੂਟ ਨੂੰ ਜਿਹੜਾ ਵਾ ਮਤਲਬ ਕਿ ਡਿਜ਼ਾਇਨ ਕਰਕੇ ਪਾ ਲੈਂਦੇ ਹਾਂ। ਸਾਡੇ ਇੱਥੇ ਨਾਲੇ ਮਤਲਬ ਕਿ ਬੜੇ ਵ ਵਧੀਆ ਵਧੀਆ ਸਿਲਾਈ ਸਿਲਾਈ ਵੀ ਕਰਦੇ ਨੇ ਮਤਲਬ ਕਿ ਬਹੁਤ ਵਧੀਆ ਜਿੱਦਾਂ ਵਾਲਾ ਡਿਜ਼ਾਇਨ ਕੋ ਉਹ ਪਾ ਕੇ ਵੀ ਦੇ ਦਿੰਦੇ ਨੇ
ਐਕਚੁਲੀ ਮੈਂ ਨਾ ਮੇਰੇ ਕੋਲ ਇੱਕ ਸੂਟ ਹੈ ਪਿਆ ਵਾ ਤੇ ਉਹ ਸੂਟ ਉੱਪਰੋਂ ਤੇ ਚੋਲੀ ਟਾਈਪ ਬਣਿਆ ਹੋਇਆ ਵਾ ਪਰ ਨੀਚੋ ਦੀ ਉਹ ਪਨ ਪੂਰਾ ਖੁੱਲਿਆ ਹੋਇਆ ਸੂਟ ਹੈ ਲੇਕਿਨ ਮੈਂ ਚਾਹੁੰਦੀ ਕਿ ਉਹਨੂੰ ਮੈਂ ਉਹ ਕਿਉਂਕਿ ਇੱਕ ਗਾਊਨ ਸਟਾਈਲ ਦੇ ਵਿੱਚ ਬਣਿਆ ਹੋਇਆ। ਮੈਂ ਚਾਹੁੰਦੀ ਕਿ ਉਹਨੂੰ ਮੈਂ ਇੱਕ ਸੂਟ ਦੇ ਤਰੀਕੇ ਤੇ ਈਦੇ ਵਿੱਚ ਮੈਂ ਵੱਧ ਥੋੜਾ ਜਿਹਾ ਤੁਸੀਂ ਮੈਨੂੰ ਉਹਦੀ ਹੈਲਪ ਕਰੋਗੇ, ਕਿ ਮਤਲਬ ਮੈਂ ਉਹਨੂੰ ਕਿਸ ਤ ਡਿਜ਼ਾਇਨ ਕਰਾਂ ਕਿ ਤਾਂਕ ਉਹ ਮੇਰਾ ਸੂਟ ਯੂਜ ਹੋਵੇ ਯੂਜ ਨਹੀਂ ਹੋ ਪਾ ਰਿਹਾ।
ਇਸ ਤਰ੍ਹਾਂ ਹੈ ਕਿ ਉਹਨੂੰ ਮਤਲਬ ਜੇ ਗਊਉਣ ਟਾਈਪ ਹੈ ਉੱਪਰ ਚੋਲੀ ਚਝੋਲੀ ਆ ਗਈ ਥੱਲੇ ਉਹਨੇ ਕਟਿੰਗ ਦੇ ਕੇ ਤੁਹਾਨੂੰ ਸ਼ੇਪ ਦਿੰਦੀਆ
ਹਾਂ ਔਰ ਗਾਊਨ
ਉਹ ਸਾਰਾ ਤੁਹਾਨੂੰ ਰ ਗਾਊਨ ਵਾਲਾ ਕੱਪੜਾ ਕੱਟ ਜਾਏਗਾ ਤੁਹਾਨੂੰ ਪਲਾਜ਼ੋ ਐਕਸਟਰਾ ਤੋਂ ਲੈਣਾ ਪਏਗਾ ਉਹਦੇ ਨਾਲ ਹੋਰ ਕੁਛ ਵੀ ਨੀ ਜ
ਹਾਂਜੀ ਪ ਹਾਂਜੀ ਹਾਂਜੀ ਮੈਂ ਓ ਸੋਚ ਰਹੀ ਹਾਂ ਕਿ ਉਹਨੂੰ ਮੈਂ ਥੋੜਾ ਜਿਹਾ ਡਿਜ਼ਾਇਨ ਨਿਕਲ ਵਾਲਾ ਤੇ ਮੇਰਾ ਨਹੀਂ ਤਾਂ ਪਾਉਣ ਵਾਲਾ ਜੈਸਾ ਫਲੈਪਰ ਬਣਦਾ ਦੇ ਨੇ ਫਲੈਪਰ ਨੀਚੇ ਉਹਦੇ ਫਲੈਪਰ ਪਰ ਬਣਜੇ ਇੱਕ ਗੋਲਡਨ ਕਲਰ ਦਾ ਜਾਂ ਰੈਡ ਕਲਰ ਦਾ ਹਾਂ, ਬਸ ਐ ਕਿਉਂਕਿ ਐਸ ਤਰ੍ਹਾਂ ਦੇ ਸੂਟ ਜੇੜੇ ਖ਼ਰੀਦ ਤੇ ਲੋ ਫੇਰ ਮੁੜ ਕੇ ਪਾਏ ਤਾਂ ਜਾਂਦੇ ਨੀ ਹੈ। ਕਿਸੇ ਵੀ ਵਿਆਹ ਸ਼ਾਦੀ ਚ ਇੱਕ ਵਾਰੀ ਪਾਲੋ ਯਾ ਦੋ ਵਾਰੀ ਪਾਲੋ, ਉਸ ਤੋਂ ਬਾਅਦ ਦੂਸਰੀ ਤੋਂ ਤੀਸਰੀ ਵਾਰੀ ਨੀ ਪਾਇਆ ਜਾਂਦਾ ਓਹ ਸੂਟ। ਤੇ ਏਸ ਕਰਕੇ ਜੋ ਹੈ ਮੈਂ ਸੋਚ ਰੀ ਕਿ ਮੇਰੇ ਕੋਲ ਦੋ ਤਿੰਨ ਸੂਟ ਐਸ ਤਰ੍ਹਾਂ ਦੇ ਪਏ ਹੋਏ ਨੇ ਜੇੜੇ ਵੀ ਇਕ ਦੋ ਵਿਆਹ ਚ ਪਾ ਲੋ ਉਸ ਤੋਂ ਬਾਦ ਦਿਲ ਨੀ ਕਰਦਾ ਪਾਣ ਤੇ।
ਹਾਂਜੀ।
ਉਨ੍ਹਾਂ ਨੂੰ ਸੂਟਾਂ ਨੂੰ
ਤੁਸੀਂ ਥੋੜ੍ਹਾ ਜਾ ਦੇਖੋ ਨਾ ਬਾਜ਼ਾਰ ਦੇ ਵਿੱਚ ਬੌਤ ਸਾਰਾ ਫੈਬਰਿਕ ਆਇਆ ਹੋਇਆ, ਹਰ ਤਰ੍ਹਾਂ ਦਾ ਫੈਬਰਿਕ ਐ, ਜੋੜ ਜੱਟ ਐ, ਮਸਲੀਨ ਚ ਐ। ਗਰਮੀ ਦੇ ਅਕੋਡਿੰਗ ਟੂ ਮਸਲੀਨ ਸਭ ਤੋਂ ਬੈਸਟ ਹੁੰਦੈ। ਤੁਸੀਂ ਐ ਫੈਬਰਿਕ ਦੇ ਵਿੱਚ ਵੀ ਲੈ ਸਕਦੇ ਔ। ਕੋਟਨ ਹੈ ਕੋਟਨ ਜੈਮ ਕੋ ਰੇ ਕੋਟਨ ਚ ਵੀ ਲੈ ਸਕਦੇ ਔ ਤੁਸੀਂ।
ਨਹੀਂ ਫੈਬਰਿਕ ਤਾਂ ਸਹੀ ਏ ਲੇਕਿਨ ਓਹ ਨਾ ਮੈਂ ਜਾਨੀ ਕਿ ਓਨੂੰ ਹੁਣ ਮੈਂ ਔ ਸੂਟ ਨੂੰ ਦੋ ਤਿੰਨ ਵਾਰੀ ਪਾ ਲਿਆ ਪਰ ਉਹਨੂੰ ਨਾ ਮੈਂ ਹੁਣ ਡਿਜ਼ਾਇਨ ਕਰਵਾਣਾ ਚਾ ਰੀ ਆਂ, ਅਲੱਗ ਤਰੀਕੇ ਦੇ ਨਾਲ ਤਾਂ ਕਿ ਔ ਐਜ ਕੈਜੂਅਲ ਵੀ ਯੂਜ ਹੋਜੇ।
ਹੂੰ। ਕੈਜੂਅਲ ਤੇ ਫੇਰ ਐਈ ਈ ਏ ਨਾ ਓਹ ਜੇੜੀ ਜੀ ਫੁਲੇਆਰ ਹੋਏਗੀ ਨਾ ਫੁਲੇਆਰ ਨੂੰ ਔਸ ਸਿੱਧਾ ਕਰਕੇ ਕਟਿੰਗ ਕਰਕੇ ਤੇ ਸ਼ੇਪ ਦੇਣਗੇ ਹੋਰ ਤੇ ਕੁਛ ਨੀ ਪਰ ਫਲੇਆਰ ਸਾਰੀ
ਜੇ ਤੇ ਫਰੋਕ ਸਟਾਈਲ ਦਾ ਵੈ ਤੇ ਫਰੋਕ ਸਟਾਈਲ ਵਾਲਾ ਸਹੀ ਹੋਜੇਗਾ। ਸਿੱਧਾ ਹੋਜੇਗਾ।
ਚਾਏ ਵੀ ਸਿੱਧਾ ਘਰ ਹੀ ਦਿੰਦੇ, ਵੈਸੇ ਤੇ ਕਈ ਕੋਲੋ ਕਰ ਈ ਦਿੰਦੇ ਐ ਪਰ ਦੇ ਅਗੋਂ ਮੈਨੂੰ ਐ ਦੇ ਪੁ ਰਾਜਨੇਕ ਅ ਮਤਲਬ ਕੀ ਕਹ ਲੋ ਕਿ ਓਨਾਂ ਰਿਸ਼ ਦੇਖ ਕੇ ਪਤਾ ਚੱਲਦੈ ਕਿ ਕਿੰਨੀ ਜੈਦਾ ਔਦੀ ਫਲੇਅਰ ਹੈਗੀ ਜੇ ਘੱਟ ਹੋਏਗੀ ਫੇਰ ਤੇ ਮੁਸ਼ਕਲ ਈ ਹੁੰਦੈ। ਫੇਰ ਕਿਉਂਕਿ ਔ ਟੇਡਾ ਜਾਣ ਦੀ ਡਰ ਦੈ। ਜੇ ਜਾਦਾ ਫਲੇਅਰ ਹੈਗੀ ਫੇਰ ਤੇ ਸੈ਼ਦ ਓਹ ਹੋ ਈ ਜਾਏਗਾ।
ਨਹੀਂ ਫਲੇਅਰ ਤੇ ਔਦੀ ਜੈਦਾ ਈ ਆ।
ਹੂੰ।
ਹੂੰ। ਕਿਸੇ ਨੂੰ ਪਹਿਲਾਂ ਦਿਖਵਾਣਾ ਪਏਗਾ, ਤਾਂ ਈ ਓਹ ਸਹੀ ਕਰਕੇ ਦੇਗਾ। ਹੂੰ।
ਹਾਂਜੀ, ਬਸ ਵਧੀਆ। ਬਟ ਮੈਂ ਤਾਂ ਕਹਿੰਦੀ ਏ ਕਿ ਜੇ ਤੁਸੀਂ ਮਤਲਬ ਓਹ ਨਾ ਬੈਫ ਫੈਬਰਿਕ ਦੇ ਵੇਚ ਤੁਸੀਂ ਅਗਰ ਮਸਲੀਨ ਜਾਂ ਕੋਟਨ ਵਿੱਚ ਲੋ ਨਾ ਤਾਂ ਔਨੂੰ ਵੀ ਟਰਾਈ ਕਰਕੇ ਦੇਖੋ ਇੱਕ ਵਾਰੀ।
ਮੈਨੂੰ ਐਕਚੁਲੀ ਮਸਲੀਨ ਦੇ ਕੱਪੜੇ ਦੀ ਪਹਿਚਾਣ ਨੀ ਹੈ। ਖ
ਐਸ ਇਟ ਇਜ਼ ਨਾ ਮਸਲੀਨ ਦਾ ਕਪ ਕੱਪੜਾ ਜਿਹੜਾ ਆ ਨਾ ਤੁਸੀਂ ਮੰਨ ਲਓ ਕਿ ਜਿਵੇਂ ਕੋਟਨ ਟਾਈਪ ਹੀ ਹੁੰਦਾ। ਹੁੰਦਾ ਕੋਟਨ ਟਾਈਪ ਹੀ ਹੈ ਬਟ ਉਹਦੇ ਵਿੱਚ ਸ਼ਾਈਨਿੰਗ ਹੋਏਗੀ। ਥੋੜੀ ਜਿ ਸਿਲਪ
ਅੱਛਾ ਮਿਕਸ ਕੋਟਨ ਜਿਹੜੀ ਹੁੰਦੀ ਆ।
ਮਿਕਸ ਕੋਟ ਟ ਨ ਹੁੰਦੀ ਉਹ ਮਸਲੀਨ ਦਾ ਕੱਪੜਾ ਹੀ ਅਲੱਗ ਹੁੰਦਾ ਹੈ। ਉਹਦੀ- ਉਹਦੀ ਗਰੇੇਸ ਹੀ ਅਲੱਗ ਜਿਹੀ ਹੁੰਦੀ ਹੈ ਕੋਈ
ਸਾਡੇ ਨਾਲੇ ਅਸੀਂ ਸਾਡੇ ਆ ਸ਼ਹਿਰ ਤੇ ਹਜੇ ਤੱਕ ਮੈਂ ਇਹੋ ਜਿਹਾ ਕੱਪੜਾ ਦੇਖਿਆ ਨੀ ਹੈਗਾ।
ਸੂਟ ਹੈ ਨਾ ਅਸੀਂ ਕਿੱਦਾਂ ਜਿੱਦਾਂ ਮਸਲੀ ਨੂੰ ਇਹ ਅਸੀਂ ਜਿਸ ਤਰ੍ਹਾਂ ਕਿਸੇ ਦੇ ਘਰ ਮਤਲਬ ਜਾਣਾ ਹੋਵੇ ਕਿਸੇ ਦੇ ਕਿਤੇ ਜਾਣਾ ਹੋਵੇ ਕੋਈ ਜਿਸ ਤਰ੍ਹਾਂ ਆਪਾਂ ਮਤਲਬ ਕੋਈ ਕਿਤੇ ਬਾਹਰ ਹੀ ਜਾ ਰਹੇ ਅਸੀਂ। ਮਤਲਬ ਕੋਈ ਗੁਰਦੁਆਰੇ ਇਹਦਾਾਂ ਕਿਤੇ ਵੀ ਜਾ ਰਹੇ ਤੇ ਫੇਰ ਉੱਥੇ ਅਸੀਂ ਇਹ ਚੀਜ਼ਾਂ ਇਹੋ ਜਿਹੇ ਸੁ ਸੂਟ ਪਾ ਕੇ ਜਾ ਸਕਦੇ ਮਲ ਅੱਛੇ ਲੱਗਦੇ ਨੇ ਫੈਬਰਿਕ ਅੱਛੀ ਲੱਗਦਾ।
ਹੂੰ-ਹੂੰ ਹਾਂਜੀ।
ਇਹ ਫੈਬਰਿਕ ਅੱਛਾ ਲੱਗਦਾ ਉੱਥੇ ਕਿਕ ਬਾਹਰ ਅੰਦਰ ਵੈਸ ਵੀ ਸੋਹਣਾ ਲੱਗਦਾ ਪਾਇਆ ਹੋਇਆ ਵੀ ਸੋਹਣਾ ਲੱਗਦਾ ਕਿ ਇਸ ਤਰ੍ਹਾਂ ਕਿ ਕੋਟਨ ਦੇ ਸੂਟ ਜਿਹੜੇ ਨਾ ਇੱਕ ਦੋ ਦੋ ਇੱਕ ਦੋ ਖਰਾਬ ਹੋ ਜਾਂਦੇ ਨੇ ਬਟ ਐਵਰ ਫੈਬਰਿਕ ਜਿਹੜਾ ਨਾ ਮਤਲਬ ਕਿ ਪਾਇਆ ਲਗਦਾ ਅਸੀ ਕਿਸੇ ਫੰਕਸ਼ਨ ਵਗੈਰਾ ' ਵੀ ਪਾ ਸਕਦੇ ਹਾਂ ਜਿਹੜਾ ਮਸਲੀਨ ਕੋਟਨ ਹੁੰਦਾ
ਮੈਂ ਚੈੱਕ ਕਰਾਂਗੀ ਮਾਰਕੀਟ ਚ ਇੱਕ ਵਾਰੀ ਅਗਰ ਮਿਲ ਜਾਏਗਾ ਤੇ
ਹਾਂਜੀ ਤੁਸੀਂ ਜ਼ਰੂਰ ਟਰਾਈ ਕਰੀਓ ਬੜਾ ਵਧੀਆ ਫੈਬਰਿਕ ਹੈਗਾ ਆ ਕੱਪੜਾ ਤਾਂ ਬਹੁਤ ਵਧੀਆ ਇਹਦੇ 'ਚ ਤਾਂ ਪ੍ਰਿੰਟਡ ਹੀ ਬੜੇ ਸੋਹਣੇ ਸੋਹਣੇ ਅੱਜ ਕੱਲ੍ਹ ਸੂਟ ਆਏ ਹੋਏ ਨੇ। ਪ੍ਰਿੰਟ ਚ ਬਹੁਤ ਵਧੀਆ ਆਏ ਹੋਏ ਨੇ
ਮੈਂ ਜਰੂਰ ਟਰਾਈ ਕਰਾਂਗੀ ਮਾਰਕੀਟ ਚ ਜਾ ਕੇ
ਹਾਂਜੀ। ਟ ਪ੍ਰਿੰਟਡ ਵੀ ਬਹੁਤ ਵਧੀਆ ਮੈਂ ਹੁਣ ਇੱਕ ਲਿਆ ਹੋਇਆ ਸੂਟ ਮੇਰੇ ਕੋਲ ਮਸਲੀਨ ਦਾ ਪਿਆ ਹੋਇਆ ਵਾਈਟ ਰ ਵ ਵਾਈਨ ਕਲਰ ਦੀ ਸਲਵਾਰ ਵਾਈਨ ਕਲਰ ਦੇ ਫਲਾਜ਼ ਹੈ। ਬਹੁਤ ਅੱਛਾ ਹੈ ਸੂਟ ਮਸ ਤੇ ਮਤਲਬ ਕਿ ਉਹਨੂੰ ਲੱਗਦਾ ਪੂਰਾ ਕੋਟ ਟਾਈਪ ਏ ਬਟ ਹੈ ਮਸਲੀਨ ਦਾ ਉਹਦੀ ਚੁੰਨੀ ਬਹੁਤ ਸੋ ਮਤਲਬ ਬੜੀ ਸੋਹਣੀ ਸੋਹਣੀਆਂ ਹੁੰਦੀਆਂ ਨੇ ਚੁੰਨੀਆਂ ਵੀ ਪ੍ਰਿੰਟਿਡ ਬਹੁਤ ਵਧੀਆ ਆਂਦੀਆਂ ਨੇ
ਅੱਛਾ ਅੱਛਾ ਜਿਸ ਤਰ੍ਹਾਂ ਅਸੀਂ ਪਲੇਨ ਸੂਟ ਲੈ ਕੇ ਕੇ ਤੇ ਉਹਨਾਂ ਤੇ ਕਢਾਈ ਵੀ ਕਰਾ ਸਕਦੇ ਆ ਕਢਾਈ ਕਰਾ ਕੇ ਤੇ ਉਹਨਾਂ ਦੇ ਹੈਵੀ ਦੁਪੱਟੇ ਲੈ ਲੋ ਤੇ ਤੇ ਵੀ ਪੈਟਰਨ ਅੱਛਾ ਬਣ ਜਾਂਦਾ ਏ। ਪਲੇਨ ਸੂਟਾਂ ਦੇ ਮਤਲਬ ਛਾਪੇ ਲਗਵਾ ਕੇ ਹੈਨਾ
ਅੱਜ ਕੱਲ ਚੱਲ ਰਿਹਾ ਹੈ, ਅੱਜ ਕੱਲ ਹੈਗਾ ਵੈ, ਵੀ ਆਪਾਂ ਆਪਣੀ ਮਰਜ਼ੀ ਦਾ ਹੈਂਡਵਰਕ ਕਰਵਾ ਅਸੀਂ ਬੜੇ ਸੂਟ
ਦੁਪੱਟੇ ਤੁਸੀਂ ਨਾਲ ਹੈਵੀ ਲੈ ਲੋ
ਟਰੈਂਡ ਚੱਲ ਰਿਹਾ, ਮੈਂ ਇੱਕ ਦੋ ਇੱਕ ਦੋ ਵੀਡੀਓਜ਼ ਦੇਖੀਆਂ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਤਾਂ ਸੀ ਕਿ ਮਤਲਬ ਕਿ ਕਿਸ ਤਰ੍ਹਾਂ ਸੂਟ ਸਿੰਪਲ ਲੈ ਕੇ ਉਹਨਾਂ ਨੇ ਹੈਂਡ ਹੈਂਡ ਵਰਕ ਕਰਵਾਇਆ ਉਹਦੇ ਤੇ, ਗਲੇ ਔਰ ਘੇਰੇ ਤੇ ਬਹੁਤ ਪਿਆਰਾ ਲੱਗ ਰਿਹਾ ਸੀ ਸੂਟ, ਤੇ ਪੂਰਾ ਪਾਰਟੀ ਵੇਅਰਿੰਗ ਸੂਟ ਲੱਗ ਰਿਹਾ ਸੀ ਉਹਨਾਂ ਦੇ ਵੀ।
ਹਾਂ ਬਸ ਇਤਨਾ ਹੀ ਟਰੈਂਡ ਚੱਲਿਆ ਔਨਲਾਈਨ, ਨੈਕ ਤੇ ਤੇ ਨੀਚੇ ਸਾਈਡ ਤੇ ਬੋਟਮ ਤੇ ਕਰਾ ਦੋ ਬਸ
ਹਾਂਜੀ ਹਾਂਜੀ
ਮੈਂ ਵੀ ਏਹੀ ਸੋਚਦੀ ਪਈ ਆ ਕਿ ਮੈਂ ਵੀ ਇ ਏਦਾਂ ਦਾ ਹੀ ਕਰਾਵਾਂਗੀ, ਕਿਉਂਕਿ ਹੈਵੀ ਦੁਪੱਟੇ ਜਿਹੜੇ ਨੇ
ਹੂ ਹੂ
ਹੈ ਵੀ ਦੁਪੱਟਿਆਂ ਦੇ ਨਾਲ ਫੇਰ ਸੂਟ ਦੀ ਗਰੇਸ ਆ ਜਾਂਦੀ ਹੈ, ਥੋੜ੍ਹੀ ਜਿਹੀ
ਮੇਰੇ ਕੋਲ ਇਸ ਤਰ੍ਹਾਂ ਦੇ ਤੇ ਇੱਕ ਮੇਰੇ ਕੋਲ ਕੁੜਤੀ ਵੀ ਪਈ ਦੀ ਆ ਪੀਚ ਕਲਰ ਦੀ, ਮੈਂ ਨਵੀਂ ਸਿਲਵਾਈ ਸੀ ਔ, ਜਿਸ ਤੇ ਮੈਂ ਗੋਲਡਨ ਕਲਰ ਬੀ ਉਹ ਦੇ ਬਾਜੂ ਤੇ- ਤੇ ਮੈਂ ਸਾਈਡਾਂ ਤੇ ਤਲੀਜਾ ਤੇ ਲੈਸ ਲਗਈ ਸੀ, ਬਟ ਉਹਦੇ ਨਾਲ ਨੀਚੇ ਬੋਟਮ ਮੈਨੂੰ ਸਮਝ ਨੀ ਆ ਰਿਹਾ ਕਿ ਪੀਚ ਕਲਰ ਦੇ ਨਾਲ ਨੀਚੇ ਬੋਟਮ ਕਿਹੜਾ ਪਾਵਾਂ?
ਇਸ ਤਰ੍ਹਾਂ ਫਿਰ ਮੋਸਟਲੀ ਜ਼ਿਆਦਾਤਰ ਬਲੈਕ ਕਲਰ ਹੀ ਚੱਲਦਾ।
ਬਲੈਕ ਨਹੀਂ ਸਾਡੇ ਚੋਂ ਐਕਚੁਲੀ ਯੂਜ ਨਹੀਂ ਹੁੰਦਾ ਬਲੈਕ, ਜਾਂ ਤੇ ਫਿਰ ਮੇਰਾ ਮਨ ਕਰਦਾ ਪਿਆ ਡਾਰਕ ਨੇਵੀ ਬਲਿਊ।
ਹਾਂ ਉਹ ਵੀ ਚੱਲ ਜਾਏਗਾ ਸ਼ਾਇਦ। ਬਟ ਮੈਂ ਕਹਿੰਦੀ ਪੀਚ ਹੈ, ਫਿਰ ਲਾਈਟ ਤੇ ਉਹਦੇ ਨਾਲ ਮਤਲਬ ਜਾਂ ਵਾਈਟ ਵੀ ਬਹੁਤ ਸੋਹਣਾ ਲੱਗਦਾ ਪੀਚ ਕਲਰ ਨਾਲ, ਵਾਈਟ ਕਲਰ ਦੀ ਕੋਈ ਪੈਂਨਟ ਹੀ ਲਿੱਤੀ ਜਾਵੇ
ਵਾਈਟ ਕਲਰ ਚ ਪੈਣ ਲੇਕਿਨ ਉਹ ਨਾ ਥੋੜਾ ਉੱਚਾ ਸੀਤਾ ਹੋਇਆ ਸੀ। ਸੂਟ ਸਲਵਾਰ ਦੇ ਮ ਉਪਲਬਧ ਆ
ਅੱਛਾ ਅੱਛਾ, ਉਹਦੇ ਸਾਥ ਤੁਸੀਂ ਵਾਈਟ ਚੋੜੀ ਚੋੜੀ ਅੱਜ ਕੱਲ ਲੈਸ ਚੱਲੀ ਹੋਈ ਹੈ, ਬੜੇ ਚੌੜੀ ਬਾਰਡਰ ਵਾਲੀ ਲੈਸ਼ ਅਡਜੈਸਟ ਕਰਵਾ ਲਓ ਅੱਗੇ ਪਿੱਛੇ, ਲੈਂਥ ਵੱਧ ਜਾਏਗੀ। ਜਾਂ ਫਿਰ ਪਤਾ ਕੀ ਹੋ ਸਕਦਾ ਹੈ ਫੇਰ ਜਾਂ ਇੱਕ ਤਰੀਕੇ ਕਾ ਹੋਰ ਹੋ ਸਕਦਾ ਹੈ ਤੁਸੀਂ ਇਤਨਾ ਹੀ ਕਰ ਸਕਦੇ ਹੋ, ਸੂਟ ਦੇ ਵਿੱਚ ਥੋੜਾ ਜਿਹਾ ਕੱਟ
ਅੱਛਾ
ਅਤੇ ਲੈਸ ਵਿੱਚ ਐਡ ਕਰਕੇ ਉਹ ਪੀਸ ਥੱਲੇ ਐਡ ਕਰ ਦਿਉ।
ਅੱਛਾ ਅੱਛਾ
ਤੇ ਜੇ ਨਹੀਂ ਤੇ, ਤੁਸੀਂ ਲੈਸ ਥੱਲੇ ਐਡ ਕਰਵਾ ਦਿਉ, ਉਹ ਇੱਕ ਝਾਲਰ ਟਾਈਪ ਨੀਚੇ ਫਲੇਅਰ ਜਿਆ ਬਣਦੀ ਫਲੇਅਰ ਟਾਈਪ ਜਿਹੜੀ ਹੁੰਦੀ, ਜਿਸ ਤਰ੍ਹਾਂ ਮਤਲਬ ਥੱਲੇ ਲਟਕਦੀ ਉਸ ਇਸ ਤਰ੍ਹਾਂ ਹੋ ਜਾਵੇਗੀ ਐਸ ਤਰ੍ਹਾਂ ਵੀ ਸੋਹਣੇ ਲੱਗੇਗੀ ਤਾਂ ਓਦਾਂ ਵੀ ਮਤਲਬ ਡਿਜ਼ਾਇਨ ਪਾਨਾ ਲਬ ਥੋੜ੍ਹਾ ਸੂਟ ਦੀ ਲੈਂਥ ਵੀ ਵੱਧ ਜਾਂਦੀ ਹੈ ਵੀ, ਜੇ ਅਗਰ ਤੁਸੀਂ ਉਹਨੂੰ ਲੈਸ ਮੁੱਕ ਨੁੱਕਰ ਤੇ ਲਗਾ ਲੋਗੇ
ਚਲੋ ਠੀਕ ਹੈ। ਸੋਚਾਂਗੀ ਫਿਰ ਮੈਂ, ਇਸ ਬਾਰੇ ਦੇ ਵਿੱਚ ਜਾਵਾਂਗੀ ਮਾਰਕਿਟ ਤੇ ਸੋਚਾਂਗੀ ਠੀਕ ਹੈ, ਫੇਰ ਠੀਕ ਹੈ। ਓਕੇ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।